ਹੈਲੋ। ਸਤਿ ਸ੍ਰੀ ਅਕਾਲ ਜੀ ਹੋਰ ਜੀ ਕੀ ਹਾਲ ਨੇ। ਬਸ ਵਧੀਆ ਜੀ ਹੋਰ। ਕੀ ਕਰਦੇ ਪਏ ਹੋ।
ਬਸ ਬੈਠੇ ਸੀ ਸੋਫੇ ਤੇ।
ਰੋਟੀ ਰੱਟੀ ਖਾ ਲਈ ਹੈ।
ਖਾ ਲਿੱਤੀ ਹੈ ਅੰਬ ਵੀ ਖਾ ਲਿਆ ਰੋਟੀ ਤੋਂ ਬਾਅਦ।
ਕੀ ਬਣਾਇਆ ਅੱਜ।
ਅੱਜ ਮਿੱਸੀ ਰੋਟੀਆਂ ਸੀ, ਪਿਆਜ਼ ਸੀ। ਅਚਾਰ ਸੀ ਗਾ ਲੱਸੀ ਸੀ
ਕਿਸ ਟਾਈਮ ਆਏ ਹੋ ਘਰ।
ਅੱਜ ਆਏ ਸੀ ਡੇਢ ਵਜੇ ਕੋਲ ਆਏ ਸੀ ਘਰ।
ਉੱਥੋਂ ਕਿੰਨੇ ਵਜੇ ਚੱਲੇ ੳ।
ਓਧਰੋਂ ਚੱਲੇ ਸੀ ਆਪਾਂ ਹੋਸਪਿਟਲ ਤੋਂ ਗਿਆਰਾਂ ਵਜੇ।
ਅੱਛਾ। ਠੀਕ ਏ, ਦਵਾਈ ਦੁਵਈ ਕਿੰਨੇ ਦਿਨ ਦੀ ਲਈ ਦੁਬਾਰਾ ਜਾਣਾ ਚੈਕਪ ਕਰਾਣ।
ਅਠਾਰਾਂ ਜੁਲਾਈ ਨੂੰ ਬੁਲਾਇਆ ਉਹਨਾਂ ਨੇ। ਦੁਬਾਰਾ ਦਵਾਈਆਂ ਲੈਏ ਆ ਪੰਦਰਾਂ ਦਿਨ ਦੀਆਂ।
ਅੱਛਾ।
ਹਮ।
ਠੀਕ ਹੈ ਕਿਹੜੀ ਚੀਜ਼ ਦੀ ਦਵਾਈ ਲਾਏ ਆਖਾਂ ਦੀ ਸਿਰਫ।
ਅੱਖਾਂ ਦੀ ਹੈਗੀਆਂ ਨੇ ਚਾਰ ਤਰੀਕੇ ਦੀਆਂ ਹੈਗੀਆਂ ਨੇ।
ਅੱਛਾ ਖਾਣ ਪਾਣ ਵਾਲੀ।
ਖਾਣ ਵਾਲੀ ਹੈਗੀ ਹੈ। ਸੋਜਸ਼ ਵਾਲੀ ਹੈਗੀ ਹੈ।
ਅੱਛਾ।
ਸੋਜ਼ਿਸ਼ ਹੈਗੀ ਹੈ ਨਾ, ਉਹ ਠੀਕ ਹੋ ਜਾਂਏਗੀ। ਹੂੰ,
ਹੋਰ, ਨਵੀਂ ਤਾਜੀ ਕੋਈ?
ਬਸ ਵਧੀਆ ਹਾਂਜੀ ਉਹ ਚੱਟੂ ਲੈ ਆਏ। ਹੈਗੇ ਨੇ ਮੇਰੇ ਕੋਲ ਅੱਜ ਗੁਰਦੁਆਰੇ ਆਇਆ ਸੀ। ਭਾਜੀ ਆਏ ਸੀ ਗੁਰਦੁਆਰੇ ਤੋਂ।
ਅੱਛਾ।
ਅ ਸਾਈਡ ਵਾਲੇ।
ਅੱਛਾ ਜੀ।
ਹਾਂ ਤੇ ਆਪਣਾ ਉਹ ਲੈ ਗਏ ਨੇ ਚੱਟੂ ਕਹਿ ਰਹੇ ਸੀ, ਵੀ ਕੀਰਤਨ ਕਰਨ ਦਾ ਮਜ਼ਾ ਨਹੀਂ ਆ ਰਿਹਾ। ਤੇ ਭਾਜੀ ਕਹਿ ਰਹੇ ਸੀ, ਸਾਈਡ ਵਾਲੇ ਕਹਿੰਦੇ ਵੀ ਚ ਸੁਰ ਹੁੰਦਾ ਹੈ ਹਰਮੋਨੀਅਮ ਸੁਰ ਹੁੰਦਾ ਹੈ, ਭਾਜੀ ਪਤਾ ਨੀ ਕਦੋਂ ਸੁਰ ਜਾਣਗੇ ਹਾਂਜੀ। ਕਹਿੰਦੇ ਹੋਰ ਸਭ ਕੁਛ ਹੋਰ ਜਗ੍ਹਾ
ਅੱਛਾ, ਸੈਡ ਵਾਲੇ ਭਾਜੀ।
ਹਾਂਜੀ, ਸ਼ਹਿਡ ਵਾਲੇ ਭਾਜੀ ਆਏ ਸੀ ਅੱਜ ਆਪਣਾ ਉਹ ਲੰਬਾ ਜਿਹਾ ਹੈਗਾ, ਨਾ ਇਹ ਕਨਾਲ ਉਹਨੂੰ ਲੈ ਕੇ ਆਏ ਸੀ। ਲੰਬੇ ਆਲੇ ਭਾਜੀ ਨੂੰ ਲੈ ਕੇ ਆਏ ਸੀ।
ਜਿਹੜੇ ਆਪਣੇ ਲੋਕਲ ਲੱਗੇ ਨੇ ਜਿਹੜੇ
ਹੂੰ,
ਅੱਛਾ ਜੀ, ਤਬਲਾ ਕਿ ਲੈਣਾ ਸੀ।
ਹਾਂਜੀ, ਚਟੂ ਲੈ ਕੇ ਗਏ ਨੇ ਮੇਰੇ ਕੋਲੋਂ ਪਿਆ ਸੀ, ਨਾ ਮੇਰੇ ਕੋਲ ਮੈਂ ਦੋ ਚੱਟੂ ਸੀ ਨਾ ਗੁਰਦੁਆਰੇ ਦੇ ਤੇ ਇੱਕ ਮੇਰੇ ਕੋਲ ਪਿਆ ਸੀ, ਘਰ ਤੇ ਇੱਕ ਲੈ ਕੇ ਗਿਆ ਵਾ। ਥੇ ਤੇ ਕਿਸੇ ਹੋਰ ਦਾ ਪਿਆ ਸੀ, ਮੈਂ ਕਿਹਾ ਪਹਿਲੇ ਉਦੋਂ ਕੋਲ ਚੁੱਕਵਾਓ ਵਾਲਾ ਤੇ ਤਾਂ ਮੈਂ ਰੱਖਾਂਗਾ ਨੀ ਤੇ ਮਿਕਸ ਹੋ ਜਾਂਦਾ ਨੀ ਤੇ ਮੇਰੇ ਕੋਲ ਨਾ ਸੰਭਾਲਿਆ ਨੀ ਜਾਂਦਾ ਤੇ ਫਿਰ ਮੈਨ ਇੱਕ ਦਮ ਪਲੈਨ ਬਣ ਗਿਆ, ਕਿ ਮੈਂ ਜਾਣਾ। ਵੀਰਵਾਰ ਸ਼ਾਮ ਨੂੰ ਚੰਡੀਗੜ੍ਹ ਤੇ ਮੈਂ ਉਹੀ ਕਹਾਂ ਮੈਨੂੰ ਯਾਦ ਕਿਉਂ ਕਰਦੇ ਪਏ ਏ ਹੈ। ਕਿ ਰਾਜਨ ਕਹਿ ਰਿਹਾ, ਮਤਲਬ ਸ਼ਹਿਡ ਵਾਲਾ ਕਹਿ ਰਿਹਾ ਮੈਨੂੰ ਕਿ ਮੈਂ ਤੁਹਾਨੂੰ ਦੇਖਣ ਵਾਸਤੇ ਆਣਾ ਹੈ, ਉਹ ਦੇਖਣ ਵਾਸਤੇ ਕੀ ਆਣਾ ਹੈ। ਕਿ ਚੱਟੂ ਚਾਹੀਦਾ ਸੀ, ਉਹਨਾਂ ਨੂੰ ਮੇਨਲੀ ਤੇ ਆਹੋ
ਤੇ ਲੈ ਕੇ ਦੇਵੇ ਚੱਟੂ
ਲੈ ਕੇ ਦੇ ਦਿੱਤਾ ਮੈਂ ਚੱਕ ਗੁਰਦੁਆਰੇ ਵਜਾਇਆ ਉਹਨਾਂ ਨੇ, ਉਹ ਕਰਵਾ ਰਿਹਾ। ਡਿਊਟੀ ਜਿਹੜਾ ਉਹਨਾਂ ਕੋਲੋਂ ਸਿੱਖਦਾ ਸੀ ਫੇਰ ਅਗਲੇ ਦੂਸਰੇ ਭਾਜੀ ਕੋਲ ਸਿੱਖਣ ਲੱਗ ਗਿਆ ਤੁਸੀਂ ਭੇਜਿਆ ਸੀਨਾਂ ਕੋਲ ਹਨ ਨਾ ਛੋਟਾ ਜਿਹਾ ਹੈਗਾ ਇੱਕ, ਇੱਥੇ ਹੀ ਰਹਿੰਦਾ ਸਾਡੇ ਘਰ ਦੇ ਅੱਗੇ ਕਰਕੇ ਇੱਕ ਕਲੋਨੀ ਹੈਗੀ ਹੈ।
ਕੀ ਲੈਣਾ ਸੀ ਉਹ
ਲੈ ਨੀ ਐ ਸੀ, ਮਤਲਬ ਉਹ ਮੇਰੀ ਡਿਊਟੀ ਕਰਾ ਰਿਹਾ।
ਅੱਛਾ-ਅੱਛਾ-ਅੱਛਾ, ਉਹ ਮੁੰਡਾ ਠੀਕ ਹੈ ਠੀਕ
ਹੋਣੇ ਜਿਨਾਂ ਕੋਲ ਮੈਂ ਵੀ ਸਿੱਖਣਾ ਵਾ ਵੀਡੀਓ ਵੀ ਮੰਗਵਾ ਲੈ ਨਵਾਂ ਹਾਂਜੀ-ਹਾਂਜੀ ਹਾਂ ਉਹ ਕਰਵਾ ਰਿਹਾ ਮੈਨੂੰ ਮੈਂ, ਛਜਵਾ ਸੀ ਕਹਿੰਦਾ ਵੀਰ ਜੀ ਤੁਹਾਨੂੰ ਕੀ ਹੋਇਆ, ਮੈਂ ਕਿਹਾ ਓਪਰੇਸ਼ਨ ਹੋਇਆ ਮੇਰਾ ਤਾਂ ਕਰਕੇ ਮੈਂ ਆ ਨਹੀਂ ਸਕਦਾ ਕਹਿੰਦੇ ਕਿੰਨੇ ਦਿਨ ਹੋਰ ਨਹੀਂ ਆ ਸਕਦੇ ਮੈਂ ਕਿ ਓਹ ਤੇ। ਮੈਂ ਦੱਸ ਦੇਵਾਂਗਾ ਤੁਹਾਨੂੰ ਹਜੇ ਕੁਛ ਪਤਾ ਨੀ।
ਅੱਛਾ।
ਅੱਜ ਠੀਕ ਹੋ ਜੀ ਤੇ ਤਾਂ ਆਵਾਂਗਾ।
ਠੀਕ ਹੈ ਜੀ।
ਹਾਂ ਮੈ ਤੇ ਵੈਸੇ ਵਧੀਆ ਵਧੀਆ ਚੀਜ਼ਾਂ ਖਾਣੀ ਚਾਹੀਦੀਆਂ ਨੇ। ਤੇ ਹੋ ਜਾਏਗਾ ਆਰਾਮ ਨਾਲ ਮੈਨੂੰ ਹੁਣ ਪਤਾ ਲੱਗ ਗਿਆ। ਕਿਉਂਕਿ ਮੈਂ ਵੀਡੀਓਜ਼ ਦੇਖੇ ਨੇ ਇੱਕ ਦੋ ਯੂਟਿਊਬ ਤੇ ਕਹਿੰਦੇ ਕੋਈ। ਘੁਬਰਾਉਣ ਵਾਲੀ ਗੱਲ ਨੀ ਹੈਗੀ। ਅਤੇ ਕਈਆਂ ਦਾ ਇਕਦਮ ਪੈ ਜਾਂਦਾ। ਤੇ ਕਈਆਂ ਦਾ ਇੱਕ ਦੋ ਦਿਨ। ਬਾਅਦ ਵਿੱਚ ਪੈਂਦਾ ਕੋਈ ਐਸੀ ਵੈਸੀ ਗੱਲ ਨਹੀਂ ਹੈਗੀ ਕਹਿੰਦੇ ਹੋ ਜਾਂਦਾ।
ਬਸ ਠੀਕ ਹੈ ਤੁਸੀਂ ਦੱਸੋ ਨਾ। ਕਦੋਂ ਫੇਰ ਲਾਉਣਾ ਚੱਕਰ ਘਰ ਸਾਡੇ।
ਬਸ ਹੁਣ ਤੇ ਸ਼ਾਇਦ ਤੁਸੀਂ ਆਓਗੇ ਮੈਨੂੰ ਮਿਲਣ ਵਾਸਤੇ।
ਹਾਂ ਕੋਈ ਨੀ ਮੈਂ ਲਵਾਂਗਾ ਚੱਕਰ ਥੋੜਾ ਹੋ ਹੀ ਆਪਾਂ ਕਿੱਥੇ।
ਯਾਰ ਭਰਾ ਮੇਰਾ ਕਹਿ ਰਿਹਾ ਸੀ ਕਿ। ਉੱਨੀ ਸਤਰੀਕ ਨਾਲ ਗੱਲ ਕਰਾ ਦਿੰਦੇ ਜਿਹੜਾ।
ਕਿਦੇ ਨਾਲ।
ਮਿਸਤਰੀ ਨਾਲ ਉੱਪਰ ਕਹਿ ਰਹੇ ਵੀ ਸ਼ੁਰੂ ਕਰਵਾਉਣਾ ਕੰਮ ਅਸੀ। ਸਾਡਾ ਕੰਮ। ਹਾਂਜੀ, ਸਾਡਾ ਕੰਮ ਅੱਧਾ ਤੋੜਨ ਦਾ ਤੇ, ਤਾਂ ਬਣਾ ਹੁੰਦਾ ਬਸ।
ਅੱਛਾ।
ਹਾਂਜੀ ਉੱਪਰ ਜਿਹੜਾ ਬਾਥਰੂਮ ਬਣਿਆ ਨਾ। ਉਹ ਉਸ ਤੋੜਨਾ ਤੋੜ ਕੇ। ਕੇ ਅਸੀਂ ਫਰੰਟ ਸੁਧਾਰਨਾ ਪਹਿਲੇ ਉਹ ਟਾਇਲਾਂ ਵਗੈਰਾ ਵੀ ਲਗਾ ਦਿੰਦਾ।
ਪਹਿਲਾ ਵਸਤੇ ਤਾਂ ਬੰਦੀ ਹੈਗਾ ਤੁਸੀੇ।
ਅੱਛਾ ਦੂਜੇ ਹੁੰਦੇ ਨੇ ਮਤਲਬ ਉਹ ਨਹੀਂ ਲਗਾ ਸਕਦਾ।
ਤਾਂ ਉਹਣਗਾ।
ਅੱਛਾ ਉਹ ਦੂਸਰੇ ਹੁੰਦੇ ਨੇ ਹਮ। ਕੋਈ ਨੀ ਤੁਸੀਂ। ਮਿਲਵਾ ਦੇਣਾ ਉਹਦੇ ਨਾਲ।
ਗੱਲ ਕਰਾ ਦ ਮੈਂ ਤੁਹਾਡੀ ਗੱਲ ਤੇ ਉਹ ਲੱਗਾ ਹੋਇਆ ਕਿੱਥੇ ਤੁਸੀਂ ਕਦੋਂ ਸ਼ੁਰੂ ਕਰਨਾ ਆ।
ਬਸ ਅੱਜ ਕਹਿ ਰਿਹਾ ਸੀ ਅਮਰ। ਕਹਿੰਦਾ ਯਾਰ ਉਪਰ ਸ਼ੁਰੂ ਕਰਾਓ ਪਤਾ ਨੀ ਐਵੇਂ ਕਹਿ ਰਿਹਾ ਸੀ ਕਿ ਪੱਕਾ ਕਹਿ ਰਿਹਾ ਸੀ। ਬਾਕੀ ਤੁਹਾਨੂੰ ਫਾਈਨਲ ਦੱਸ ਦੇਵਾਗਾ ਮੈਂ। ਵੈਸੇ ਪਹਿਲੇ ਗੱਲ ਹੋ ਜਾਏ ਤੇ ਵਧੀਆ ਉਹ ਬੰਦਾ ਕੰਮ ਨੀ ਫੜਦਾ ਫਿਰ। ਲੱਗ ਜਾਂਦਾ ਕਿ ਇੱਧਰ ਸ਼ਾਇਦ ਉਹਨਾਂ ਨੇ ਕਰਾਉਣਾ ਫਿਰ ਬੰਦੇ ਨੂੰ ਚੇਤੇ ਰਹਿੰਦਾ ਹੈ ਕੰਮ।
ਹਾਂ ਉਹ ਤੇ ਹੈ। ਚਲੋ ਕੋਈ ਨੀ ਮੈਂ ਤੁਹਾਨੂੰ ਦੱਸਾਂਗਾ ਮੈਂ ਨੰਬਰ ਦੇਵਾਂ ਜਾਂ ਤੁਹਾਡੀ ਅ ਤੇ ਗੱਲ ਕਰਾਾਂਗਾ
ਨੰਬਰ ਦੇ ਦੇਣਾ ਯਾਰ ਤੁਸੀਂ ਵਿੱਚ ਪੈ ਜਾਣਾ ਬਈ ਸਾਡੇ ਹੀ ਭਰਾ ਹੈਗੇ ਨੇ।
ਬਸ ਕੋਈ ਗੱਲ ਨੀ ਫਿਰ ਥੋੜਾ ਕੰਮ ਜਲਦੀ ਕਰਾ ਦਿਓ।
ਹਾਂ ਕਿਉਂਕਿ ਸ਼ਾਇਦ ਤੁਹਾਨੂੰ। ਜ਼ਿਆਦਾ ਜਾਣਦਾ ਯਾਰ ਤੁਹਾਨੂੰ ਤੁਹਾਡੇ ਕੋਲ ਪਹਿਲੇ ਵੀ ਕੰਮ ਕਰਕੇ ਗਿਆ ਹੋਣਾ। ਤੁਹਾਨੂੰ ਕਿਵੇਂ ਜਾਣਦਾ ਮਤਲਬ ਉਹ। ਕਿੰਨੇ ਮਿਲਾਇਆ ਤੁਹਾਨੂੰ ਮਿਲਾਇਆ। ਕਿੰਨੇ ਸੀ।
ਬੜੀ ਪੁਰਾਣੀ ਯਾਰ ਬੜਾ ਪੁਰਾਣਾ ਹੈਗਾ ਦੋ ਹਜ਼ਾਰ ਚ ਬਣਵਾਇਆ ਸੀ। ਸਾਲ ਪੱਚੀ ਸਾਲ ਪੱਲੇ
ਅੱਛਾ ਤੁਹਾਨੂੰ ਹਜੇ ਵੀ ਯਾਦ ਹੈਗਾ ਉਹ ਬੰਦਾ
ਤੇ ਹੋਰ ਹੈਗਾ ਨਿਕਲ ਨੰਬਰ ਸੇਵੀ ਦੇਖਿਆ ਤਾਂ ਬਾ ਰਹਿੰਦਾ ਆਪਣਾ ਲੋਕਲ ਜਿਸ ਕਰਕੇ ਮਿਲਦਾ ਰਹਿੰਦਾ ਉਹ
ਕਿਹੜੀ ਸਾਈਡ ਆਪਣਾ ਸਾਡੇ ਘਰ ਦੇ ਅੱਗੇ ਕਰਕੇ ਜਿੱਦੇ ਤੁਸੀਂ ਉਹਨੂੰ ਮਿਲਣ ਗਏ ਸੀ ਇੱਕ ਵਾਰੀ
ਹਾਂਜੀ ਹਾਂਜੀ ਹਾਂਜੀ
ਮਤਲਬ ਘਰ ਏ ਉੱਥੇ ਉਹਦਾ
ਹੈਂ ਠੀਕ ਏ ਕਦੋਂ ਆਇਆ ਸੀ ਜ ਸਮਾਨ ਲੈਣ ਆਏ ੳ ਠੀਕ ਏ ਠੀਕ ਏ ਹੋਰ ਸੁਣਾਓ ਜੀ ਕ
ਹਾਂਜੀ
ਹੋਰ ਤਾਂ ਸੁਣਾ ਚਾ
ਬਸ ਠੀਕ ਹੈ ਰੋਟੀ ਖਾ ਲਈ ਤੁਸੀਂ
ਹਾਂ ਮੈਂ ਪੁਰਾਣਾ ਕੰਮ ਸ਼ੁਰੂ ਕਰਤਾ ਉ ਰੇਡੀ ਦਾ
ਅੱਛਾ ਅੱਜ ਪਹਿਲਾ ਦਿਨ ਸੀ
ਨਾ ਕਰਫੂ
ਅਛਾ ਕੇ ਕਿਹੜੇ ਪਾਸੇ ਲਾਈਏ
ਕਿਹੜੇ ਸਾਹਮਨੇ
ਪੇੜੇ ਦੇ ਸਾਹਮਣੇ ਬਿਲਕੁਲ
ਹਾਂਜੀ-
ਅਛਾ-
ਕਦੀ ਕਤਾਬ।
ਹਾਂ- ਹਾਂ ਬਿਲਕੁਲ ਲਾਵਾਗੇ ਕੀ ਕੀ ਹੈਗਾ ਮਤਲਬ
ਸਾਰਾ ਸਮਾਨ ਕੇ ਐਫ ਸੀ ਵੀ
ਫੇਰ ਵੀ ਕੁਛ ਇਕ- ਇਕ ਸਮਾਨ ਕਰਕੇ ਦਸੋ ਕੀ ਕੀ ਹੈਗਾ।
ਬਰਗਰ ਚੋਮਿਨ ਸਪ੍ਰਿਗ ਰੋਲ ਮੋਮਸ ਪਾਸਤਾ
ਅਛਾ ਜੀ ਹੋਰ-
ਮੋਮੋਜ਼ ਸਟੀਮ ਵੀ ਹੈਗੇ ਨੇ
ਸਭ ਕੁਝ
ਕੇ ਐਫ ਸੀ ਵੀ ਤੇ ਸਿੰਪਲ ਵਾਲੇ ਵੀ
ਵੀ ਵੈਜ ਵੀ ਹੈਗੇ ਨ ਪਨੀਰ ਵਾਲੇ ਵੀ ਹੈਗੇ ਨੇ।
ਅਛਾ ਮਤਲਬ ਕਾਫੀ ਸਮਾਨ ਰਖਿਆ ਏ। ਕਾਫੀ ਵਰਾਇਟੀ ਹੈਗੀ ਏ।
ਹਾਂ-
ਕੂਕਰ ਵਗੈਰਾ ਵੀ
ਹੂ-
ਤੇ ਮਤਲਬ ਅ ਜਿਹੜਾ ਯਾਰ ਦੋਸਤ ਆਇਆ ਸੀ ਉਹਦਾ।
ਮਸ਼ਰੂਮ ਹਾ ਆ ਮਸ਼ਰੂਮ ਵੀ ਰਖਵਾਨਾ ਹਾਂ ਸ਼ੁਰੂ ਕਰਨੇ ਆ ਨਾ ਹੁਨ।
ਹਾਂਜੀ- ਜਿਆਦਾ ਡਬਲ ਕੋਟਿਗ ਵਾਲੇ ਮਲਬ ਕਿ ਕੇ ਐਫ ਸੀ ਅਜ ਕਲ ਜ਼ਿਆਦਾ ਵਿਕਦੇ ਨੇ ਅਸੀ ਘਰ ਵੀ ਬਣਾਏ ਨੇ ਮੋਮੋਜ਼ ਕੇ ਐਫ ਸੀ ਕਿਆ ਸ਼ਾਨਦਾਰ ਬਣੇ ਸੀ ਹੂ- ਕਮਾਲ ਕਰਤੀ ਸੀ ਮਤਲਬ ਕਿ ਨਾ ਇਹ ਸੀ ਇਕ ਨਾ ਐਂਡ ਹੁੰਦਾ ਚੀਜ਼ ਆ ਉਹ ਹੋ ਗਿਆ ਸੀ ਬਸ ਕਿਉਕਿ ਕੇ ਐਫ ਸੀ ਕਰੰਚੀ ਮੈਂ ਤੁਹਾਨੂੰ ਦੱਸਨਾ ਕਿਵੇ ਹੁੰਦਾ ਉਹ ਇਕ ਲੇਪ ਨਹੀ ਨਹੀ ਮੈ ਤੁਹਾਨੂੰ ਦਸਣਾ ਇਕ ਲੇਪ ਜਿਹੜਾ ਹੁੰਦਾ ਹ ਉਹ ਤੁਹਾਨੂੰ ਬਣਾਉਣਾ ਆਉਦਾ ਹ ਮੈਦੇ ਦਾ ਹੋਰ ਕੁਛ ਬਣਾ ਲੈਦੇ ਹੋ ਨਾ ਤੁਸੀ ਉਹ ਨਾ ਇਕ-
ਅੱਛਾ
ਜਿਹੜੇ ਉਹ ਨੀ ਕਰਦੇ ਯਾਰ ਉਹ ਬਣਾਉਦੇ ਨੇ ਉਹ ਕੋਲਜਾ ਦੇ ਬਾਹਰ ਖੜੇ ਹੁਦੇ ਨੇ
ਕਿਤੇ ਬਾਰ
ਭੁੱਲ ਗਿਆ ਯਾਰ ਕੋਲਜ ਜਾਦੇ ਬਾਹਰ ਖੜੇ
ਚਲੋ ਠੀਕ ਹੈ। ਮੈ ਕਰਨਾ ਗਲ ਹੈ। ਬਾਦਵੀਚ ਦੁਬਾਰਾ
ਅੱਛਾ ਚਲੋ ਠੀਕ ਹੈ ਜੀ-
ਹੈ।